ਹਾਂ, ਸਤਿ ਸ਼੍ਰੀ ਕਾਲ ਮੈਮ।
ਕਿਵੇਂ ਓ ਮੈਮ?
ਵਧੀਆ ਵਧੀਆ ਮੈਮ, ਤੁਸੀਂ ਦੱਸੋ।
ਵਧ ਧੀਆ ਮੈਮ।
ਹੋਰ ਕੀ ਕਰਦੇ ਪ ਪਏ ਸੀ।
ਕੁਛ ਨਹੀਂ ਬਸ, ਵੇਲੀ ਬੈਠੀ ਹੋਈ ਸੀ ਮੈਂ।
ਠੀਕ ਐ। ਘਰ ਦੇ ਕੰਮ ਹੋ ਗਏ ਸਾਰੇ ਖਤਮ?
ਨਈ ਹਜੇ ਲੱਗੇ ਨੀ ਹੈਗੇ। ਅੱਜ ਆਪਣੇ ਘਰੇ ਮੈਂ ਹੈਣੀ ਸੀ। ਫਿਰ ਆਂਟੀ ਦੇ ਸੀ, ਉਹ ਆਪੇ ਈ ਕਰਨਗੇ। ਦਾਦੀ ਮੇਰੀ ਲੱਗੇ ਨੇ ਅੱਜ ਕੋਫਤੇ ਬਨਾਣਗੇ।
ਠੀਕ ਹੈ।
ਹਾਂਜੀ।
ਚਲੋ ਵਧੀਆ, ਕੀ ਬਣਾਇਆ ਅੱਜ ਤੁਸੀਂ?
ਕੋਫਤੇ ਬਣਾਣਗੇ।
ਕੱਦੂ ਦੇ।
ਹਾਂਜੀ।
ਚਲੋ ਵਧੀਆ।
ਹੋਰ ਵਧੀਆ ਬਸ ਤੁਸੀਂ ਸੁਣਾਓ ਕੀ ਕਰ ਰਹੇ ਹੋ?
ਬਸ ਉਹ ਕੁਛ ਨਹੀਂ, ਮੈਂ ਔਨਲਾਈਨ ਕੰਮ ਕਰਦੀ ਪਈ ਸੀ। ਸਬਜ਼ੀ ਅੱਜ ਸਵੇਰੇ ਬਣਾਈ ਸੀਗੀ।
ਠੀਕ ਹੈ।
ਹਾਂਜੀ, ਹਾਂ ਤੋਰੀਆਂ ਦੀ ਬਣਾਈ ਸੀ। ਸ਼ਾਮ ਨੂੰ ਫੇਰ ਇੱਦਾਂ ਏ ਨਾ ਭਾਜੀ ਹੋਰੀ ਸੀਗੇ। ਕਿ ਬੰਦਾ ਸਵੇਰੇ ਕੰਮ ਕਰਨ ਲੱਗਦਾ ਅਸੀਂ ਸਾਢੇ ਪੰਜ ਕੰਮ ਕਰਨ ਲੱਗੇ ਸੀਗੇ, ਤੇ ਅਸੀਂ ਬਾਰਾਂ ਸਾਢੇ ਬਾਰਾਂ ਫ੍ਰੀ ਹੋਏ ਆਂ। ਫਿਰ ਇਦਾਂ ਹੁੰਦਾ। ਕਿ ਚਲੋ ਹੁਣ ਲੱਗ, ਤੇ ਰਹੇ ਹਾਂ ਨਾ ਕਿਚਨ ਦੇ ਵਿੱਚ ਵੜੇ ਕਿ ਚਲੋ ਸ਼ਾਮ ਵਾਲੀ ਸਬਜ਼ੀ ਵੀ ਬਣਾ ਈ ਦੇਈਏ ਵੀ ਸ਼ਾਮ ਨੂੰ ਚਲੋ ਹੀ ਰੈਸਟ ਹੋ ਜਾਏਗੀ।
ਵੀਰ ਦੇਖ ਲਾ, ਹਾਂਜੀ।
ਫਿਰ ਅਸੀਂ ਰੈਸਟ ਕਰਨ ਲੱਗ ਗਏ ਆ ਹੁਣ ਚਲੋ ਸਬਜ਼ੀ ਬਣੀ ਪਈ ਏ। ਚਲੋ ਸ਼ਾਮ ਨੂੰ ਦੋ ਰੋਟੀਆਂ ਬਣਾ ਕੇ ਖਾ ਲੈਣੀਆਂ ਨੇ।
ਵਧੀਆ ਚਲੋ। ਹੋਰ ਵਧੀਆ ਬਸ ਚੱਲਗੀ, ਤੁਹਾਡੇ ਸਿਸਟਰ ਕਿੰਨੇ ਕੁ ਵਜੇ ਗਏ ਸੀ।
ਹਾਂਜੀ, ਹਾਂ ਉਹ ਚਲੇ ਗਏ ਨੇ, ਦੋ ਢਾਈ ਇੱਕ ਵਜੇ ਚਲੇ ਗਏ ਨੇ।
ਅੱਛਾ ਵਧੀਆ ਚਲੋ।
ਹਾਂਜੀ
ਹਾਂਜੀ, ਹੋਰ ਸੁਣਾਓ ਕੋਈ ਗੱਲਬਾਤ ਤੁਹਾਡੇ ਮੰਮਾ ਕੀ ਕਰ ਰਹੇ ਨੇ।
ਬਸ ਕੁਛ ਨਹੀਂ। ਬਸ ਗੱਲ ਵਿਹਲੇ ਸੀਗੇ ਪਏ ਹੋਏ ਸੀਗੇ। ਹਾਂ 'ਤੇ ਤੁਹਾਨੂੰ ਦੱਸੀ ਜਾਂਦੀ ਆ ਨਾ, ਕਿ ਥੱਕੇ ਪਏ ਹਾਂ। ਅਸੀਂ ਦੋਵੇਂ ਜਣੇ, ਕਿਉਂਕਿ ਜਦੋਂ ਨਾ ਕੋਈ ਪਤਾ ਨੀ ਇੱਕ ਜਣਾ ਆ ਜੇ ਚਾਹੇ ਦੋ ਜਣੇ ਆ ਜਾਣ, ਕੰਮ ਨਾ ਡਬਲ ਤੋਂ ਵੀ ਡਬਲ ਹੋ ਜਾਂਦਾ। ਇੱਕ ਜਣੇ ਨਾਲ ਹੀ ਹੁਣ ਇਕੱਲੇ ਭਾਜੀ ਆਏ ਹੋਏ ਸੀਗੇ, ਕੰਮ ਨਾ ਐਣ ਪੂਰਾ ਡਬਲ ਹੋ ਗਿਆ ਸੀ।
ਹਾਂਜੀ।
ਕੁਛ ਵੀ ਮਤਲਬ
ਜਦੋਂ ਨਾ ਕੋਈ ਰਿਕੁਐਸਟ ਕਰਦਾ ਫਿਰ ਐਵੀ ਹੁੰਦਾ ਹੈ। ਹਾਂਜੀ ਹਾਂ।
ਪਤਾ ਨੀ ਕਿਉਂ ਫੇਰ ਤੇ ਏਦਾਂ ਹੁੰਦਾ ਕਿ ਹਾਂ ਯਾਰ ਕਿੰਨੇ ਕੁ ਜਣੇ ਆ ਗਏ ਨੇ। ਮੇਰੀ ਫਰੈਂਡ ਘਰ ਛੇ ਸੱਤ ਜਣੀਆਂ ਆਈਆਂ ਹੋਈਆਂ। ਇਹ ਬੱਚੇ ਮਤਲਬ ਕਿ ਅਹ ਹੋਣਗੇ ਮਤਲਬ ਕਿ ਸਤਾਰਾਂ ਸਾਲ ਤੋਂ ਫਰੀ ਹੋਣਗੇ ਤੇ ਉਹ ਕਹਿੰਦੇ ਕਿ ਸਾਡੇ ਸ ਘਰ ਛੇ ਸੱਤ ਜਾਣੇ ਆਏ ਹੋਏ ਆ ਮੈਂ ਆਖਿਆ ਤੂੰ ਇਨੀਆਂ ਜਣਾਇਆ ਨਾਲ। ਹੈਂਡਲ ਜਿਵੇਂ ਕਰਦੀ ਹੈ? ਸਾਂਭਦੀ ਉਹ। ਤੁਸੀਂ ਇੰਨੇ ਜਣਿਆਂ ਨੂੰ ਮੈਂ ਮੇਰੇ ਤੇ ਇਕੱਲੇ ਭਾਜੀ ਆਏ ਨੇ ਮੈਂ ਤੇ ਬੜਾ ਥੱਕ ਗਈਆਂ ਯਾਰ। ਕਿ ਥੋੜੇ ਟਾਈਮ ਬਾਅਦ ਕੁੱਛ ਬਣਾ ਕੇ ਦੋ ਥੋੜੇ ਟਾਈਮ ਬਾਅਦ? ਫਿਰ ਕੁਛ ਬਣਾ ਕੇ ਦੋ ਬੰਦਾ ਸੇਵਾ ਕਰਦਾ ਹੀ ਥੱਕ ਜਾਂਦਾ ਹੈ?
ਹੈ ਢਿੱਲਾ ਬੰਨ ਲਿਆ ਹੈ। ਹਾਂਜੀ ਹਾਂ। ਵੈਸੇ ਤਾਂ ਜੀ ਆਪਣੇ ਇੱਕ ਉਹਦੇ ਨਾਲ ਹੀ ਹੋ ਜਾਂਦਾ ਹੈ ਹੂੰ।
ਹਾਂਜੀ ਹਾਂ।
ਹੈਲੋ। ਹੁਣੇ ਬਾਹਰੋਂ ਆਇਆ ਸੀ ਮੱਸਾ ਕਿਹਾ ਚੁੱਪ ਹੋ ਜਾਂ ਸੁਣਦੇ ਹੀ ਨੀ ਕਿਸੇ। ਕਿਸੇ ਦੀ। ਸਕੂਲ ਚ ਗਿਆ ਹੋਇਆ ਸੀ?
ਠੀਕ ਹੈ।
ਘੰਟਾ ਹੋ ਗਿਆ ਅੱਧੇ ਦੁਪਹਿਰੇ ਚ ਵੀ ਫੇਰੀ ਗਿਆ ਹੁਣ ਆਇਆ ਘਰ ਸਵੇਰ ਦਾ ਗਿਆ ਹੋਇਆ?
ਠੀਕ ਹੈ। ਕੁਛ ਹੁਣ ਨਾ ਮੌਸਮ ਦਾ ਫ਼ਰਕ ਪੈ ਗਿਆ ਮਤਲਬ ਕਿ? ਜਿਵੇਂ। ਦੋ ਵਜੇ ਤੱਕ ਤੇ ਬਿਲਕੁਲ ਹੀ ਇੱਦਾਂ ਦਾ ਸੀਗਾ ਕਿ ਹੁਣ ਵੀ ਬਾਰਿਸ਼ ਆਈ ਹੁਣ ਵੀ ਬਾਰਿਸ਼ ਆਈ ਕਦੇ ਕਣੀਆਂ ਆ ਜਾਂਦੀਆਂ ਸੀ ਕਦੇ ਕਣੀਆਂ ਹਟ ਜਾਂਦੀਆਂ ਸੀ? ਦੀਆਂ।
ਹੂੰ ਹੁਣ ਤਾਂ ਧੁੱਪ ਬੜੀ ਆ ਗਈ।
ਹੂੰ। ਕੱਪੜੇ ਵੀ ਮਸਾਂ ਸਕਾਏ ਨੇ ਗੇ ਬਹੁਤ। ਚਲਾ ਰਾਤ ਮੇਹਿਰੀਨ ਸੀਗੀ ਉਹਨੇ ਪੀਜ਼ਾ ਖਾ ਲਿਆ ਤੁਹਾਨੂੰ ਦੱਸਿਆ ਸੀਗਾ ਤੇ ਸਵੇਰੇ ਉਹਨੇ ਉਲਟੀ ਵਗੈਰਾ ਕੀਤੀ ਤੇ ਸਾਰੇ ਕੱਪੜੇ ਭਰਤੇ ਅਸੀਂ ਫਿਰ ਉਹ ਕੱਪੜੇ ਧੋਤੇ ਹਜੇ ਤੇ ਕੰਬਲ ਵਗੈਰਾ ਏਦਾਂ ਹੀ ਰੱਖਿਆ ਹੋਇਆ ਹੈ ਕਿ ਕੱਲ ਧੋਵਾਂਗੇ। ਅੱਜ ਸੁੱਕਣਾ ਨੀ ਹੈਗਾ। ਅੱਜ ਮੌਸਮ ਥੋੜਾ ਠੀਕ ਨੀ ਨਾ ਹੈਗਾ।
ਹਾਂ। ਵੈਸੇ ਹੁਣ ਤਾਂ ਧੁੱਪ ਆ ਗਈ ਸਵੇਰੇ ਤਾਂ ਲੱਗਦਾ ਨੀ ਸੀ ਵੀ ਧੁੱਪ ਆਉਗੀ।
ਹਾਂਜੀ ਹਾਂ।
ਹਾਂਜੀ।
ਚਲੋ ਕੱਲ ਵਧੀਆ ਧੁੱਪ ਨਿਕਲੇਗੀ ਤੇ ਕੱਲ ਨੂੰ ਉਹਨੂੰ ਧੋਵਾਂਗੇ।
ਹਾਂਜੀ ਹਾਂ ਸੀ ਕੱਲ ਦੇਖ ਲਿਓ।
ਹਾਂਜੀ ਹਾਂ। ਤੁਹਾਡੇ ਭੂਆ ਆ? ਹੋਏ ਨੀ।
ਨਹੀਂ ਆਈ ਹੋਈ ਸੀ ਮੇਰੀ ਭੂਆ ਹੁਣ ਪਰਸੋਂ ਚੱਲ ਦੋ ਦਿਨ ਦੋ ਤਿੰਨ ਦਿਨ ਹੋ ਗਏ ਚੱਲ ਗਏ ਉਹ।
ਠੀਕ ਹੈ ਠੀਕ ਹੈ ਔਦਰ ਰਹਿੰਦੇ ਸੀ ਜਾਂ ਤੁਹਾਡੇ ਵੱਲ?
ਦੋਨੋ ਸਾਈਡ ਹੀ ਰਹਿੰਦੇ ਸੀ।
ਠੀਕ ਹੈ।
ਹਾਂ ਕਦੇ ਉੱਧਰ ਰਹਿ ਲੈਂਦੇ ਸੀ ਕਦੇ ਉੱਧਰ ਰਹਿ ਜਾਂਦੇ ਸੀ ਐਵੇਂ ਕਰ ਲੈਂਦੇ ਸੀ।
ਠੀਕ ਹੈ।
ਹਮ ਉਹ ਵੀ ਮਤਲਬ ਅੱਠ ਦਾ ਅੱਠ ਨੌ ਦਿਨ ਲਗਾ ਗਏ।
ਠੀਕ ਹੈ।
ਹਾਂਜੀ ਹਾਂ ਬਸ ਹੋਰ ਤਾਂ ਕਿਹਨੇ ਆਉਣਾ ਸੀ ਬਸ ਭੂਆ ਨੇ ਆਉਣਾ ਸੀ ਉਹ ਆ ਗਏ ਹੁਣ ਤਾਂ ਕਿਸੇ ਨੇ ਨੀ ਆਉਣਾ ਹੈਗਾ।
ਠੀਕ ਹੈ।
ਹਾਂਜੀ ਤੁਹਾਡੇ ਤਾਂ ਨਹੀਂ ਹੁਣ ਆਉਣਾ ਕਿਸੇ ਨੇ?
ਨਹੀਂ ਹੁਣ ਤੇ ਕਿਸੇ ਨੇ ਨਹੀਂ ਆਉਣਾ ਬਸ ਹੁਣ ਤੇ ਤੁਸੀਂ ਮੰਨ ਕੇ ਚਲੋ ਅੱਗੇ ਸਿਆਲ ਦੀਆਂ ਛੁੱਟੀਆਂ ਚ ਲਾ ਲੋਓ ਦੁਬਾਰਾ। ਫਿਰ ਸਿਸਟਰ ਆਏਗੀ?
ਹਾਂਜੀ। ਵੈਸੇ ਮਿਲਣ ਨੀ ਆਉਂਦੇ ਹੈਗੇ ਕਈ ਵਾਰੀ ਮਤਲਬ ਇੱਕ ਰਾਤ ਵਗੈਰਾ ਲਾ
ਛੇ ਮਹੀਨਿਆਂ ਬਾਅਦ?
ਠੀਕ ਹੈ। ਠੀਕ ਹੈ ਵਧੀਆ ਚਲੋ ਰੋਜ਼ ਰੋਜ਼ ਤਾਂ ਆਉਣਾ ਵੀ ਔਖਾ ਹੋ ਜਾਂਦਾ। ਦਾ ਐਮ ਹੁੰਦਾ ਇੱਕ ਵਾਰੀ ਆ ਜੋਓ ਹਾਂਜੀ ਕਈ ਵਾਰੀ ਐਵੇਂ ਹੁੰਦਾ ਨਾ ਆਪਾਂ ਇੱਕ ਵਾਰੀ ਆ ਜੀਏ ਉਹੀ ਆਪਾਂ ਅੱਠ ਨੌ ਦਿਨ ਲਗਾ ਜੀਏ ਉਹੀ ਬਹੁਤ ਹੁੰਦਾ।
ਹਾਂਜੀ ਹਾਂ। ਜੇ ਤੇ ਬੰਦਾ ਕੋਲ ਹੋਵੇ ਨਾ ਫੇਰ ਤੇ ਹੁੰਦੈ ਜਦੋਂ ਬੰਦਾ ਦੂਰ ਹੁੰਦੈ ਨਾ ਫਿਰ ਸਪੈਸ਼ ਲਾਣਾ ਜਾਣਾ ਬੜਾ ਔਖਾ ਲੱਗਦਾ।
ਹਾਂਜੀ ਹਾਂ ਐਵੇਂ ਹੁੰਦਾ ਨਾ ਵੀ ਫਿਰ ਇੱਕ ਦਿਨ ਵਾਸਤੇ ਕੀ ਆਈਏ ਤੇ ਫਿਰ ਇਹ ਹੁੰਦਾ ਵੀ ਜਾਣ ਦਾ ਮਨ ਨੀ ਕਰਦਾ ਹੈਗਾ।
ਹਾਂਜੀ ਹਾਂ
ਹਾਂਜੀ
ਹੋਰ ਦੱਸੋ ਕੀ ਆ ਨਾ ਇਧਰਲੇ ਉਧਰ ਚਲੇ ਜਾਂਦੇ ਨੇ ਓਧਰਲੇ ਇਧਰ ਚਲੇ ਜਾਂਦੇ ਨੇ
ਜੀ ਹਾਂ ਮੈਂ ਵੀ ਘਰੇ ਬੋਰ ਹੋ ਰਹੀ ਸੀ ਮੈਂ ਘਰੇ ਕਿਹਾ ਮੈ ਮੈਂ ਤਾਂ ਹੁਣ ਚਾਚੂ ਘਰੇ ਲਾ ਕੇ ਆਉਣੀ ਆ ਦੋ ਤਿੰਨ ਦਿਨ ਵਾਪਿਸ ਨਹੀਂਆਉਂਦੀ ਹੈਗੀ ਹੁਣ
ਅੱਛਾ
ਹਾਂਜੀ ਮੈਂ ਵੀ ਹੁਣ ਇੱਕ ਕਰੀ ਸੀ ਬਸ ਹੋਰ ਕਿਤੇ ਹੈ ਹੀ ਨਹੀਂ ਮਤਲਬ ਮਤਲਬ ਹੋਰ ਕਿਤੇ ਜਾਂਦੀ ਨੀ ਮੈਂ ਨਾਨਕੇ ਜਾਂਦੀ ਸੀ ਹੁਣ ਉੱਥੇ ਕੋਈ ਹੈ ਨੀ ਮਤਲਬ ਕੋਈ ਕੁੜੀ ਨੀ ਹੈਗੀ ਫਿਰ ਹੁਣ ਜਾਂਦੀ ਨੀ ਹੈਗੀ
ਹਾਂਜੀ ਹਾਂ ਇਹ ਵੀ ਹੈਗਾ ਹੁਣ ਉੱਥੇ ਕੋਈ ਹੈ ਨੀ ਨਾ
ਹਾਂਜੀ ਹੋਰ ਤੁਹਾਡੀਆਂ ਹੋਗੀ ਕਿ ਤੁਹਾਡੇ ਕਿੰਨੀਆਂ ਰਹਿ ਗਈਆਂ ਕੋਲਸ ਹੋਣਾ
ਮੇਰੀਆਂ ਕਾਲਸ ਮੈਂ ਵੇਖਣ ਲੱਗੀ ਆ ਮੇਰੀਆਂ ਕਾਲਸ ਕਿੰਨੀਆਂ ਰਹਿੰਦੀਆਂ ਨੇ ਕਿਉਂਕਿ ਇਨਕਮਿੰਗ ਤੇ ਆਊਟਕਮਿੰਗ ਦਾ ਮੈਨੂੰ ਪਤਾ ਨੀ ਹੈਗਾ ਕਿ ਮੈਨੂੰ ਇਸ ਨੰਬਰ ਤੇ ਕਿਨੇ ਕਿਨੇ ਕਾਲ ਕੀਤੀ ਆ ਤੇ ਮੇਰੇ ਕਨੀ ਤਾਂ ਗਿਆਰਾਂ ਦਿਖਾਉਦਾ ਪਿਆ ਸੀ ਬਾਰਾਂ ਹੁਣ ਤੇਰਵੀਂ ਕੋਲ ਹੈਗੀ ਪਰ ਮੈਨੂੰ ਇਹ ਨੀ ਪਤਾ ਕਿ ਮੈਨੂੰ ਇਸ ਨੰਬਰ ਤੇ ਤੁਸੀਂ ਵੀ ਕੀਤੀਆਂ ਸੀਗੀਆਂ ਤੁਸੀਂ ਦੇਖੋਗੇ ਚੈੱਕ ਕਰਿਓ ਠੀਕ ਹੈ ਮੇਰੀ ਕੋਾਲ ਕੱਟ ਹੋਣ ਤੋਂ ਬਾਅਦ ਜੇ ਤੁਸੀਂ ਹੈਡਫੋਨ ਲਗਾ
ਸਵੇਰੇ ਵੀ ਹਾਂ ਸਵੇਰੇ ਵੀ ਸ਼ਾਇਦ ਆਪਾਂ ਨੇ ਇਹੀ ਨੰਬਰ ਤੇ ਕੀਤਾ
ਨਹੀਂ ਇਹ ਨੰਬਰ ਤੇ ਨੀ ਕੀਤੀਆਂ ਸੀ ਮੈਂ ਦੂਜੇ ਨੰਬਰ ਤੇ ਕੀਤੀਆਂ ਸੀਗੀਆਂ ਤੁਸੀਂ ਉਹ ਕਰਿਓ ਤੁਸੀਂ ਹੈਡਫੋਨ ਲਗਾਏ ਹੋਨੇ ਚੈੱਕ ਕਰਿਓ ਤੁਸੀਂ ਮੇਰੇ ਮਤਲਬ ਤੁਸੀਂ ਇਸ ਨੰਬਰ ਤੇ ਮੇਰੇ ਨਾਲ ਕੋਲਸ ਕੀਤੀਆਂ ਨੇਗੀਆਂ ਪੈਂਟ ਵਾਲੇ ਪਿੱਛੇ ਪੈਟਏ
ਕੱਟਣ ਤੋਂ ਬਾਅਦ ਹੀ ਚੈੱਕ ਹੋਊਗਾ ਐਵੇਂ ਚੈੱਕ ਨਹੀ ਹੋ ਰਿਹਾ
ਠੀਕ ਹੈ ਮਤਲਬ ਕੋਲ ਸ਼ੋਅ ਹੁੰਦੀ ਪਈ ਹੈ ਤੁਹਾਨੂੰ ਹੋਰ ਤੇ ਮੈਂ ਇਸ ਨੰਬਰ ਤੇ ਕਿਸੇ ਨਾਲ ਹੀ ਕੀਤੀਆਂ ਹੈਗੀਆਂ ਤੁਹਾਡੇ ਨਾਲ ਹੀ ਕੀਤੀਆਂ ਸੀਗੀਆਂ ਤੁਸੀਂ ਮੈਨੂੰ ਇੱਕ ਵਾਰ ਕਾਊਂਟ ਕਰਕੇ ਦੱਸ ਦਿਓ ਫਿਰ ਪਤਾ ਲੱਗ ਜਾਏਗਾ ਨਾ ਕਿ ਇਸ ਐਸਟੀਮੇਟ ਚ ਹੋ ਜਾਂਦਾ ਕਿ ਹਾਂ ਆਪਣੀਆਂ ਇੰਨੀਆਂ ਕੋਲਸ ਹੋ ਗਈਆਂ ਨੇ
ਅੱਜ ਵਾਲੀਆਂ ਕਿ ਪਹਿਲਾਂ ਵਾਲੀਆਂ ਵੀ
ਅੱਜ ਨਹੀਂ ਮੈਂ ਇਸ ਨੰਬਰ ਤੋਂ ਤੁਹਾਨੂੰ ਕੋਲਸ ਕੀਤੀ ਹਾਂ ਅੱਜ ਤਾਂ ਮੇਰੇ ਇਸ ਨੰਬਰ 'ਤੇ ਸੈਕਿੰਡ ਕੋਲ ਹੈ ਉਹ ਵੀ ਤੁਹਾਡੇ ਨਾਲ ਕੀਤੀ ਹੋਈ ਹੈ ਮੈਂ
ਹਾਂਜੀ ਹਾਂ ਤੁਸੀਂ ਸਵੇਰੇ ਆਪਣੇ ਨੰਬਰ ਤੋਂ ਕੀਤੀਆਂ ਸੀ ਮੈਨੂੰ
ਹਾਂਜੀ ਹਾਂ।
ਹੋਰ ਦੱਸੋ
ਹੋਰ ਵਧੀਆ ਤੁਸੀਂ ਸੁਣਾਓ
ਵਧੀਆ ਬਸ ਅਸੀਂ ਵੀ ਹਾਂਜੀ ਹਾਂ।
ਹੋਰ ਤੇ ਕੀ ਕਰਨਾ ਬਸ ਇਹੀ ਹੈ ਕੰਮ ਕਾਰ ਕਰ ਲੈਂਦੇ ਆ ਖਾ ਲੈਂਦੇ ਹਾਂ ਸੋ ਜਾਂਦੇ ਹਾਂ ਮੋਰਨਿੰਗ ਫੇਿਰ ਉੱਠ ਜਾਂਦੇ ਆਾਂ ਫਿਰ ਆਪਣੇ ਉਹੀ ਧੰਦੇ ਲੱਗ ਜਾਂਦੇ ਆਾਂ ਫਿਰ ਓਹੀ ਰੂਟੀਨ ਦੇ ਵਿੱਚ ਕਰੀ ਚੱਲੋ
ਹਾਂਜੀ ਬਸ ਆਪਾਂ ਨੂੰ ਹੋਰ ਕੰਮ ਵੀ ਨੀ ਹੈਗਾ ਸਵੇਰੇ ਬਸ ਖਾ ਲਿਆ ਪੀ ਲਿਆ ਸੋਗੇ ਬਸ ਇਹੀ ਕੰਮ ਹੈ
ਸਹੀ ਗੱਲ ਹੈ ਜਿਵੇਂ ਲੋਕੀ ਕਹਿ ਦਿੰਦੇ ਨੇ ਬਾਹਰ ਕਿ ਬਜ ਜਿਹੜੇ ਬਾਹਰ ਜਾਂਦੇ ਨੇ ਵੀ ਕੰਮ ਤੇ ਚਲ ਜਾਂਦੇ ਨੇ ਕੰਮ ਤੋਂ ਘਰੇ-ਘਰੇ ਤੋਂ ਕੰਮ ਤੇ ਆਪਣਾ ਵੀ ਤੇ ਉਹੀ ਹਾਲ ਹੈ ਯਾਰ ਕਮ ਘਰਦੇ-ਘਰਦੇ ਫੇਰ ਔਨਲਾਈਨ ਕਮ ਕਰਦੇ ਆਂ ਫੇਰ ਘਰਦੇ ਕਮ ਕਰਦੇ ਆਂ ਫਿਰ ਸੋਜਾਨੇ ਜਾਂਦੇ ਹਾਂ ਫਿਰ ਸਵੇਰੇ ਘਰ ਦੇ ਕੰਮ ਕਰਦੇ ਹਾਂ ਫਿਰ ਔਨਲਾਈਨ ਕੰਮ ਕਰਦੇਿਆਂ ਫਿਰ ਘਰ ਦੇ ਕਰਦਿਆਂ ਫਿਰ ਸੋ ਜਾਂਦੇ ਹਾ
ਹਾਂਜੀ ਹਾਂ
ਆਪਣਾ ਵੀ ਤੇ ਸੇਮ ਹੀ ਆ ਹੁਣ ਉਹ ਪਤਾ ਕੀ ਆ ਹੁਣ ਆਉਣਾ ਜਾਣਾ ਵੀ ਬੜਾ ਘੱਟ ਗਿਆ ਕੋਈ ਕਿਸੇ ਘਰ ਜਾਂਦਾ ਨੀ ਕੋਈ ਆਉਂਦਾ ਨੀ ਪਹਿਲਾਂ ਜਨਾਨੀਆਂ ਹੁੰਦੀਆਂ ਸੀ ਪਿੰਡ ਚ ਹੀ ਬੜੀਆਂ ਰਹਿੰਦੀਆਂ ਸੀ ਉਸ ਘਰ ਵੜ ਗਈਆਂ ਕਦੀ ਉਸ ਘਰ ਵੜ ਗਈਆਂ ਹੁਣ ਤੇ ਕੋਈ ਕਿਸੇ ਘਰ ਨਹੀਂ ਜਾਂਦਾ
ਹਾਂਜੀ
ਹਾਂਜੀ ਹਾਂ ਚਲੋ ਮੈਂ ਤੁਹਾਨੂੰ ਨਾ ਹਣਾ ਤੁਸੀਂ ਮੇਰੀ ਕੌਲ ਚੈਕ ਕਰੋ ਦੋ ਮਿੰਟ ਤੋਂ ਬਾਅਦ ਮੈਂ ਤੁਹਾਨੂੰ ਕਾਲ ਕਰਦੀ ਆਂਗੀ ਇਨੇ ਤੁਸੀਂ ਕੌਲਸ ਚੈੱਕ ਕਰ ਲਓਗੇ।
ਦੇ ਪਿੱਛੇ
ਪਿੱਛੇ ਬਾਈ ਏ ਛੇ ਸੌ ਬਾਈ।
ਠੀਕ ਹੈ-ਠੀਕ ਹੈ ਮੈਂ ਦੱਸਦੀ ਹਾਂ ਥੋਨੂੰ।
ਹਾਂਜੀ ਹਾਂ, ਠੀਕ ਹੈ